ਸਸ ਸ਼੍ਰੀ ਅਕਾਲ ਭਾਜੀ ਹੋਰ ਕੀ ਹਾਲ ਨੇ।
ਵਧੀਆ-ਵਧੀਆ ਤੁਸੀਂ ਸੁਣਾਓ।
ਹੋਰ ਕੀ ਕਰ ਰਹੇ ਓ ਅੱਜਕੱਲ੍ਹ?
ਬਸ ਬੈਠੇ ਆ ਘਰ ਪਰਿਵਾਰ ਠੀਕ ਐ।
ਘਰ ਪਰਿਵਾਰ ਸਭ ਵਧੀਆ ਤੁਸੀਂ ਦੱਸੋ ਆਪਣਾ?
ਵਧੀਆ, ਵਧੀਆ, ਵਧੀਆ ਮੈਂ ਨਾ ਤੁਆਡੇ ਨਾਲ ਨਾ ਇੱਕ ਔਨਲਾਈਨ ਸ਼ੋਪਿੰਗ ਤੇ ਔਫਲਾਈਨ ਸ਼ੋਪਿੰਗ ਦੇ ਬਾਰੇ ਟੋਪਿਕ ਤੇ ਗੱਲ ਕਰਨੀ ਸੀ ਕਿ ਔਨਲਾਈਨ ਸ਼ੋਪਿੰਗ ਕੇੜੀ ਵਧੀਆ ਹੁੰਦੀ ਆ ਔਫਲਾਨ ਮੇਰੇ ਸਾਬ ਨਾਲ ਤੇ ਔਫਲਾਈਨ ਸ਼ੋਪਿੰਗ ਬਹੁਤ ਵਧੀਆ ਹੁੰਦੀ ਐ ਨਾ ਜੀ ਕਿਉਂਕਿ ਇਹਦੇ ਚ ਕੋਈ ਵੀ ਤੁਆਡਾ ਸਮਾਨ ਕੋਈ ਸਮਾਨ ਨੀ ਟੁੱਟਿਆ ਹੋਏਗਾ ਹੈਨਾ ਜੀ। ਕਿ ਜਿਵੇਂ ਤੁਸੀਂ ਆਪਣੇ ਸਾਹਮਣੇ ਦੇ ਹਰ ਚੀਜ਼ ਵੇਖ ਕੇ ਹਾਂ ਵੇਖ ਕੇ ਲਾਂਗੇ ਨਾ ਜੀ ਸਮਾਨ ਸਮੂਨ ਸਾਰਾ ਜੋ ਵੀ ਲਾ ਬਿਲਕੁਲ ਵੇਖ ਲਾਂਗੇ ਹਾਂਜੀ। ਹਾਂਜੀ ਟੈਕਨੀਕਲ। ਤੇ ਨਾਲ ਕੁਆਲਿਟੀ ਵੀ ਕੁਆਲਿਟੀ ਪਤਾ ਲੱਗ ਜਾਂਦੀ ਕਿਵੇਂ ਹਨਾ ਜੀ।
ਓਨਲਾਈਨ ਵਿੱਚ ਜੋ ਲਾਇਆ ਤਾਂ ਹੁੰਦਾ-ਹੁੰਦਾ ਨੀ ਨਾ ਸੇਮ।
ਹਾਂਜੀ, ਹਾਂਜੀ ਤੁਸੀਂ ਨਾ ਓ ਇੱਕ ਐ ਵੀ ਹੈਗੀ ਆ ਤੁਸੀਂ ਨਾਲ ਬਾਏ ਨਾਲ ਹੀ ਬਾਏ ਕਰ ਸਕਦੇ ਆ ਤੇ ਜੇੜਾ ਔਨਲਾਈਨ ਹੋਏਗੀ ਓਥੋੜ੍ਹੀ ਦੇਰ ਤੱਕ। ਆਏ ਹੀ ਚੱਲਣ ਦੋ। ਤਿੰਨ-ਦਿਨ ਤੱਕ ਆਗੀ। ਹਾਂਜੀ-ਹਾਂਜੀ ਬਾਰਕਿੰਗ ਹੋ ਸਕਦੀ ਜੀ। ਬਾਰਕਿੰਗ ਬੂਕਿੰਗ ਸਭ ਕੁਛ ਹੋ ਜਾਂਤਾ ਵੈਸੇ ਮੇਰੇ ਹਿਸਾਬ ਨਾਲ ਮੈਂ ਹੁਣੇ ਨਾ ਪੈਲੇ ਮੰਗਾਇਆ ਸੀ ਇੱਕ ਔਨਲਾਈਨ ਸ਼ੋਪਿੰਗ ਕੀਤੀ ਸੀ ਇੱਕ ਇੱਕ ਸਮਾਨ ਆਇਆ ਸੀ ਉਹ ਲਿ ਲਿਖਿਆ ਹੋਇਆ ਬੋਤ ਜ਼ਿਆਦਾ ਸੀ ਆਇਆ ਘੱਟ ਕੁਆਂਟਿਟੀ ਚ ਫੇਰ ਓਨੂੰ ਵਾਪਸ ਕਰਨ ਚ ਬੜੀ ਦੇਰ ਲੱਗਦੀ ਐ। ਮੈਂ ਮਗਵਾਈ ਸੀ ਓ ਮੰਵਾਈ ਸੀ ਇਲੈਚੀਆਂ। ਓਹਦੀ ਕੁਆਂਟੀ ਦੇਖੀ ਨੀ ਹੋਈ ਸੀ ਹਾਂਜੀ-ਹਾਂਜੀ ਉਹੋ ਆਇਆ ਸੀ ਹਾਂਜੀ ਫੇਰ ਓਨੂੰ ਵ ਵਾਪਸ ਹਾਂਜੀ ਵੇਖਣ ਚ ਪਤਾ ਲੱਗਦਾ ਫੋਟੋ ਤੋ ਫੋਟੋ ਜ਼ਿਆਦੀ ਹੈ ਨਾਲ ਤਾਂ ਫੇਰ ਉਹਨੂੰ ਐਪਲੀਕੇਸ਼ਨ ਪਾਂਣੀ ਪੈਂਦੀ ਐ ਵਾਪਿਸ ਭੇਜਣ ਆਸਤੇ ਵੀ ਐ ਨਾ ਜੀ। ਓਨਾ ਨੁੰ ਫੇਰ ਮੇਰੇ
ਓ ਵੀ ਫੇਰ ਕਦੀ-ਕਦੀ ਆਂਦੇ-ਆਂਦੇ ਆ ਨਈ ਵੀ ਆਂਦੇ ਕਦੀ-ਕਦੀ ਪੈਸੇ ਨੀ ਆਂਦੇ।
ਹਾਂਜੀ ਸਈ ਗੱਲ ਐ ਵਾਪਸ ਪੈ ਜਾਂਦੇ। ਫੇਰ ਰਿਪੋਰਟ ਪਾਣੀ ਪਏ ਬੜੇ ਸਿਆਪੇ ਹੈਗੇ ਨੇ ਨਾ ਜਦੋਂ ਹਾਂਜੀ।
ਵਧੀਆ ਵ
ਹੂੰ- ਹੂੰੰ।
ਕੁਛ ਵੀ ਲੈਲੋ ਕੁਛ ਵੀ, ਕੁਛ ਵੀ ਲੈਲੋ।
ਹੋਰ ਲੈਲੋ ਔਪਸ਼ਨ ਹੁੰਦਾ, ਸਾਡੇ ਕੋਲ ਐਹੋ ਜਾ ਔਪਸ਼ਨ ਨੀ ਹੁੰਦਾ ਸਾਡੇ ਕੋਲ
ਹਾਂਜੀ-ਹਾਂਜੀ ਵੈਸੇ ਕਈ, ਕਈ ਫੈਦੇ ਵੀ ਹੁੰਦੇ ਨੇ ਔਨਲਾਈਨ ਸ਼ੋਪਿੰਗ 'ਚ ਵਨ ਗੈਟ ਵਨ ਫ੍ਰਰੀ ਦ ਹਾਂਜੀ ਵਨ ਗੈਟ ਵਨ ਫ੍ਰਰੀ ਦੇ ਦਿੰਦੇ ਨੇ ਲੋਕੀ ਓ ਸੋਚਕੇ ਲੈ ਲੈਂਦੇ ਨੇ ਹਨਾ ਜੀ। ਤੇ ਨਾਲ ਐ ਵੀ ਐ ਵੀ ਬੜੀ ਜਲਦੀ ਆ ਜਾਂਦਾ ਸਮਾਨ ਓ। ਘਰ ਬੈਠੇ -ਬੈਠੇ ਸਮਾਨ ਆ ਜਾਂਦਾ ਨਾ ਜੀ, ਇਹ ਵੀ ਗੱਲ ਸਹੀ ਹੈ ਤੁਸੀਂ ਆਨਲਾਈਨ, ਉਹ ਵੇਖ ਲੋ ਐਮਾਜ਼ੋਨ ਵੇਖ ਲੋ ਹਾਂਜੀ। ਹਾਂਜੀ ਬਲਿੰਕਟ ਵੇਖ ਲੋ ਤੁਸੀਂ ਬਲਿੰਕਟ ਹੈਗਾ ਜਿਵੇਂ, ਤੁਹਾਡੇ ਦੋ ਮਿੰਟ ਚ, ਦੋ ਤਿੰਨ ਦ ਦਸ ਦੋ ਮਿੰਟ ਤੇ ਤੁਹਾਡੇ ਘਰ ਆ ਜਾਏਗਾ ਸਮਾਨ ਸਾਰਾੇ ਦੇਖ ਲਓ ਹਨਾ ਜੀ ਜੇ ਤੁਸੀਂ ਔਡਰ ਕੀਤਾ ਨਾਲ ਹੀ।
ਹਾਂ ਨਹੀਂ ਉਹ ਉਹਦੇ ਨਾਲ ਤੇ ਚਲੋ, ਇਹ ਤੇ ਠੀਕ ਹੈਗੇ ਚਲੋ। ਤੇ ਨੋਰਮਲ ਯੂਜ ਵੀ ਹੈ ਪਰ ਜਿਹੜੇ ਓਨਲਾਈਨ ਚੱਲਦੇ ਪਏ ਕੱਪੜੇ- ਕੁਪੜਿਆਂ ਵਾਲੇ।
ਇਹ ਬੇਕਾਰ ਕੰਮ ਹੈ ਜਿਵੇਂ ਤੁਸੀਂ ਤੁਸੀਂ ਸਬਜ਼ੀ ਮੰਗਵਾਉਣੀ ਹੈ ਤੁਸੀਂ ਔਨਲਾਈਨ ਕਰੋ ਤੁਹਾਡੇ ਕੋਲ। ਕੋਲ ਦਕਾਨ ਨੀ ਹੈਗੀ ਬੜੀ ਦੂਰ ਦੁਕਾਨ ਹੈ, ਤੁਸੀਂ ਔਈ ਨਲਾਈਨ ਕਰੋਗੇ ਤੁਹਾਡੇ ਘਰ ਆ ਜਾਈ ਸਬਜ਼ੀ ਹਾਂਜੀ। ਇਹ ਬੜਾ ਫਾਇਦਾ, ਕੋਈ ਹੈਂਡੀਕੈਪ ਵਾਲੇ ਨੂੰ ਬਹੁਤ ਜ਼ਿਆਦਾ ਫਾਇਦਾ ਹੈਗਾ ਹਨਾ ਜੀ,
ਅਕਾਲੀ ਦਲ,
ਹਾਂਜੀ ਮੈਡਮ, ਕੋਈ ਘਰ ਸਾਧਨ ਨੀ ਹੈ, ਕੋਈ ਵਗੈਰਾ ਕੋਈ ਸਾਧਨ ਨੀ ਹੈ, ਜੀ। ਕੋਈ ਸਾਧਨ ਨੀ ਹੈ ਤੇ, ਫਿਰ ਉਹ ਜਾ ਸਕਦੇ ਆ, ਹਾਂ, ਸ਼ਾਇਦ, ਫਾਇਦੇ ਵੀ ਹੈਗੇ ਨੇ ਕਈ -ਕਈ ਚੀਜ਼ਾ ਦੇ ਫਾਇਦੇ ਹੈਗੇ ਨੇ, ਕਈ ਨੁਕਸਾਨ ਵੀ ਹੈਗੇ ਨੇ, ਹਨਾ ਜੀ।
ਬਾਕੀ ਦੁਕਾਨਦਾਰਾਂ ਨੂੰ ਇਸ ਨਾਲ ਘਾਟਾ ਆ ਵੀ ਕਈ ਦੁਕਾਨਦਾਰਾਂ ਦਾ ਕੰਮ ਵੱਧ ਗਿਆ, ਇਸ ਚੀਜ਼ ਦੇ ਨਾਲ
ਹਾਂ ਹਾਂਜੀ -ਹਾਂਜੀ
ਤੇ ਕਈਆਂ ਦਾ ਘਟਿਆ ਵੀ ਬੜਾ,
ਬਹੁਤ ਘੱਟ,
ਲੋਕੀ ਹੁਣ ਮਾਰਕੀਟ ਨਿਕਲਦੇ ਗ ਮਾਰਕੀਟ ਨਿਕਲਦੇ ਨੀ ਹੈਗੇ, ਜੋ ਔਨਲਾਇਨ ਵੇਖਦੇ ਬਾਏ ਕਰਦੇ ਆ।
ਸਬਜ਼ੀਆਂ ਵਾਲੇ ਬੰਦੇ ਦਾ ਬਹੁਤ ਘਟਿਆ, ਸਬਜ਼ੀਆਂ ਔਨਲਾਈਨ ਆਉਣ ਲੱਗ ਗਈਆਂ ਅੱਜ -ਕੱਲ੍ਹ,
ਉਹ ਕਹਿੰਦੇ ਆ, ਕਿ ਆਪਾਂ ਇਨਾ ਪਹਿਲੇ ਬਾਜ਼ਾਰ ਜਾਵਾਂਗੇ ਤੋਰ ਕੇ ਥੱਕ ਜਾਗੇ,
ਹਾਂ -ਹਾਂਆਪਣੀ ਧੁਪ- ਧੁੱਪ ਇੰਨੀ ਤੇਜ਼ ਹੈਗੀਆਈ ਹੈ, ਨਾ ਜੀ। ਧੁੱਪ ਦਾ ਟੈਂਪਰੇਚਰ ਟੈਂਪਰੇਚਰ ਵੀ ਇੰਨਾ ਵਧੀਆ ਹਇਆ, ਪੋਲਿਊਸ਼ਨ ਹੋ ਰਿਹਾ ਹਨਾ, ਤਦ ਕਰਕੇ ਉਹ ਕਹਿੰਦੇ ਘਰ ਹੀ ਆ, ਜਾ ਵਧੀਆ।
ਲੋਕੀ ਵਿਚਾਰੇ, ਆਲਸੀ ਬੜੇ ਹੋ ਗਏ ਦੇ ਆ,
ਹਾਂ ਅ
ਤੇ ਓਨਲਾਈਨ ਕੰਮ ਕਰਕੇ ਨਾ ਥੋੜਾ, ਓਨਲਾਈਨ ਕੰਮ ਕਰਕੇ ਅੱਜ -ਕੱਲ ਉਹ ਹੋਣ ਲੱਗ ਗਿਆ, ਬੰਦੇ ਤੁਰ ਫਿਰ ਕੇ ਰਾਜੀ ਨਹੀਂ ਹੈਗੇ,
ਜਿਂਨਾ ਨੇ ਬੈ- ਬੈ ਕੇ ਕੰਮ ਕਰਨਾ ਫਿਰ ਆਲਸੀ ਹੋਣਾ, ਕੋਈ ਐਕਟਿਵ ਸਵੇਰੇ ਉੱਠਕੇ, ਉੱਠਦਾ ਨੀ ਕੋਈ ਨੋ ਵੱਜਣ ਤੇ ਉੱਠ ਜਾਂਦਾ, ਹਾਂਜੀ ਸਗੋ ਐਕਟਿਵ -ਐਕਟਿਵ ਹੋਣਾ ਨਹੀ, ਕਈ ਜਗਾ ਵਧੀੱਆ ਵਾ,
ਇੱਕ -ਦਮ ਦੋੜੋ ਦ ਛੱਡੋ ਵੈਸੇ ਹੀ, ਤੇ ਲੋਕੀ ਜਾ ਕੇ ਹੁਣ ਰਾਜੀ ਨਹੀ ਹੈਗੇ ਉਹ ਕਹਿੰਦੇ ਅਸੀ, ਸੇਮ ਰੇਟ ਸਾਨੂੰ ਆ ਜਾਂਦਾ ਸਮਾਨ, ਤੇ ਫਿਰ ਸਾਨੂੰ ਕੀ ਲੋੜ ਪਈ ਆਨ ਦੀ, ਪੰਜ -ਦਸ ਰੁਪਏ ਫਾਲਤੂ ਚ ਲੈ ਕੇ ਜਾਏਗਾ ਉਹ,
ਤੇਲ ਫੂਕਾਂਗੇ ਤੇਲ ਫੂਕ ਜਾਂਦਾ ਇੇ, ਫਿਰ ਦਸ ਵੀਹ ਰੁਪਏ ਦਾ ਜਿਵੇ ਕੀ ਦੂਰ, ਹਾਂਜੀ, ਮੇਰੇ ਹਿਸਾਬ ਨਾਲ ਤੇ ਕਈ, ਹਿਸਾਬ ਨਾਲ ਵਧੀਆ ਵੀ, ਔਨਲਾਈਨ ਸ਼ੋਪਿੰਗ ਕਈ ਹਿਸਾਬ ਨਾਲ ਵਧੀਆ ਬੇਕਾਰ ਆ, ਜੇ ਤੁਸੀਂ, ਦੂਰੋ ਮੰਗਵਾਓਗੇ ਸਮਾਨ ਲੇਟ ਆਏਗਾ, ਉਹ ਬਕਾਰ ਚੀਜ਼ ਆ, ਤੇ ਸਾੰਨੂ ਪਤਾ ਨਹੀਂ ਸਾਈਜ਼ ਵੱਡਾ ਆ ਗਿਆ, ਛੋਟਾ ਆ ਗਿਆ,
ਨਾ ਬਸ ਐ ਮਤਲਬ ਬਲਿੰਕਟ ਵਗੈਰਾ, ਸਾਈਟ ਆ ਜਿਹੜੀ ਨਾਲ ਦੇ ਨਾਲ ਆਈਆਂ, ਬਾਕੀ ਜਿਹੜਾ ਓਨਲਾਈਨ, ਐਮਾਜੋਨ ਵਗੈਰਾ ਚੱਲ ਰਹੇ ਨੇ, ਏ ਤੇ ਫੇਿਰ ਲੇਟ ਹੀ ਨਾ, ਪ੍ਰੋਸੈਸਿੰਗ ਵਾਲਾ ਕੰਮ ਹੀ ਉਹ ਉਹਦੇ ਜਿਹੜੇ, ਚਲਾ ਰਹੇ, ਜਿਨਾਂ ਨੇ ਮਤਲਬ ਆਪਣੇ ਸਟੋਰ ਬਣਾਏ ਦੇ ਆ ਉਹਨਾਂ ਲਈ ਤੇ ਉਹ ਬੜਾ ਵਧੀਆ ਕੰਮ ਸੀ, ਉਹਦੀ ਕਮਾਈ ਬੜੀ ਵਧੀਆ ਉਹਦੇ 'ਚ
ਹਾਂਜੀ, ਬਲਿੰਕਿਟ ਵਧੀਆ ਚੀਜ਼ ਹੈਗੀ ਏ ਉਹਦੇ ਨਾਲ ਇੱਕ ਬਾਜ਼ਾਰ ਹੈਗਾ ਉਹ, ਬਾਜ਼ਾਰ 'ਚ ਹੀ ਜਾਂਦੇ ਨੇ ਸਮਾਨ ਲੈਣ ਵੈਸੇ ਹਨਾ ਜਿਹਨਾਂ ਨੇੜੇ ਬਾਜ਼ਾਰ ਨੀ ਉਹ ਕਰ ਲੈਂਦੇ ਔਨਲਾਈਨ ਸ਼ੋਪਿੰਗ, ਕਈ ਤਾਂ ਔਨਲਾਈਨ ਬੜੀ
ਕਈ ਪੁਰਾਣੇ ਲੋਕ ਜਿਹੜੇ-ਜਿਹੜੇ
ਹ ਇੱਕ ਦੁਕਾ ਨ ਨੂੰ ਮ ਜਾਂਦਾ
ਹੋ ਜਾਏ, ਬਾਜ਼ਾਰ ਪੁੱਛਦੇ ਆ ਮੈਂ ਕਿਹਾ, ਜਿਹੜੇ ਪੁਰਾਣੇ ਬੰਦੇ, ਪੁਰਾਣੇ ਬੰਦੇ ਗਏ ਆ, ਉਹ ਜ ਬਾਜ਼ਾਰ ਜਾਣਾ
ਉਹ ਕਹਿੰਦੇ ਉਹ ਸੋਚਦੇ ਨੇ ਸੈਰ ਹੋ ਜਾਏ ਸਾਡੀ, ਹੈਨਾ ਜੀ, ਸੈਰ ਕਰ ਲੈਣ ਸਾਡੀ ਨਾ ਬੋਡੀ
ਹਾਂਜੀ, ਨਹੀਂ ਉਹ ਆਪਣੀ ਅੱਖੀ, ਅੱਖੀ ਵੇਖੀ ਚੀਜ਼ ਜ਼ਿਆਦਾ ਵਧੀਆ ਰਹਿੰਦੀ ਜੀ
ਅੱਛਾ ਬਸ ਉਹ ਨੇ ਆਖੀ ਵੇਖੀ ਚੀਜ਼ਾਂ, ਅੱਜ- ਕੱਲ ਉਸ ਨੀ ਆਉਣਾ ਚਾਹੀਦਾ ਹਾਂਜੀ, ਹਾਂਜੀ ਉਹ ਚਾਹੁੰਦੀ ਹੈਗੀ ਓਨਲਾਈਨ, ਓਨਲਾਈਨ ਬੂਟ ਬੂਟ ਮੰਗਵਾ ਲਓ ਹੁਣ ਪੰਜ ਲੈ, ਪੰਜ ਹਜ਼ਾਰ ਬ੍ਰੈਂਡ ਦੇ ਮੰਗਵਾ ਲੇ, ਅੱਠ ਹਜ਼ਾਰ ਦੇ ਤਸਲੀ ਹੋਏਗਾ ਚਲੋ ਬ੍ਰੈਂਡ ਦੀ ਚੀਜ਼ਾਂ ਤੇ ਅਸਲੀ ਹੁੰਦੀਆਂ, ਉਹ ਨੰਬਰ- ਨਬਰ ਤੁਹਾਨੂੰ ਪਤਾ ਨੀ ਕਿਵੇਂ
ਨਹੀਂ ਉਹ ਵੀ ਪਤਾ, ਪਤਾ, ਪਤਾ ਨੀ ਨਾ ਹੁੰਦਾ ਹਾਂ ਜ਼ਰੂਰੀ ਥੋੜ੍ਹੀ
ਮੇਰੇ ਸਾਹਮਣੇ ਕਈ ਕਈ ਪ੍ਰੋਡਕਟ ਓਨਲਾਈਨ, ਕਈ ਪ੍ਰੋਡਕਟ ਸਾਨੂੰ ਓਨਲਾਈਨ ਹੀ ਮੰਗਵਾਉਣੇ ਚਾਹੀਦੇ ਹਨ
ਸਾਨੂੰ ਵੱਡੇ ਨੂੰ ਤੁਥੜੀ
ਹਮ ਜਿਵੇਂ ਸੀ ਪਾਉਣ ਪੜਿਆ ਹਾਂਜੀ, ਹੈਲੋ
ਹਾਂਜੀ- ਹਾਂਜੀ ਨਹੀਂ ਉਹ ਓਨਲਾਈਨ ਥੋੜੇ ਗ਼ਲਤ ਹੀ ਆ ਜਾਂਦੇ ਆ ਨਾ
ਹਾਂਜੀ, ਜੇਵੇਂ ਤੁਸੀਂ ਆ
ਜ਼ਰੂਰੀ ਨੀ ਹੁੰਦਾ ਕਿ ਸਾਨੂੰ, ਓਰੀਜਨਲ ਚੀਜ਼ ਹੀ ਆਏਗੀ ਉਹ ਚਾਹੇ ਜਿੰਨੇ ਮਰਜੀ ਪੈਸਾ ਲਾ ਲੋ, ਫੇਕ ਵੀ ਆ ਜਾਂਦੀ ਹੈ, ਕਿਉਂਕਿ ਇਹ ਹੁੰਦਾ ਕਿ ਸਾਡੇ ਨੀਅਰ, ਨੀਅਰ ਅਬਾਊਟ ਜਿਹੜਾ ਬੈਠਾ ਹੁੰਦਾ ਨਾ, ਉਹ ਉਹੀ ਓ ਜੋ ਪੇਸ਼ ਸਟੋਕ ਮੰਗਣੇ ਆ, ਕਿ ਉਹ ਚੈੱਕ ਕਰਦਾ ਕਿ ਸਾਡੇ ਜਿਹੜੇ ਵੇਚਣ ਵਾਲੇ ਬੰਦੇ, ਉਹ ਚੁ ਕਿਹਦੇ ਕੋਲ ਵਿਆਹਦ ਹੈ
ਹਾਂਜੀ, ਮੇਰੀ ਗੱਲ ਸੁਣੋਗੇ, ਜਿਵੇਂ ਤੁਸੀਂ ਸ਼ੂਜ ਲਿਆਓਗੇ ਜਦੋਂ ਤੁਸੀਂ ਸ਼ੂਜ਼, ਸ਼ੂਜ਼ ਮੰਗਵਾਓਗੇ, ਕਦਾਰ ਬੇਗਰ ਵੀ ਨਿਕਲ ਜਾਂਦੇ ਨੇ, ਕਈ ਨਿਕਲ ਨਿਕਲਣਦੇ, ਕੋਈ ਚੀਜ਼ਾਂ ਹੁੰਆਂ। ਇਹ ਸਾਨੂੰ ਔਨਲਾਈਨ ਮੰਗਉਣੀ ਚਾਹੀਦੀ ਸਾਈਟ ਤੋਂ, ਜਿਵੇਂ ਹੋ ਗਿਆ।
ਜਿਵੇਂ ਹੋ ਗਿਆ ਸਾਡਾ। ਕੀ ਨਾਮ ਹੈ, ਜਿਵੇਂ ਪ੍ਰੋਡਕਟ ਹੋਵੇ, ਜਿਵੇਂ ਹੋ ਗ, ਕਿ ਨਾਮ ਹੈ। ਕੋਈ ਸਮਾਨ ਸਟ੍ਰਟ ਵਗੈਰਾ ਮੌਨਾਨਾ ਤੁਸੀਂ। ਸਾਈਡ, ਬੰਦੇ ਸਾਈਡ ਤੋਂ ਮੰਗਵਾਉਂਦੇ ਆਪਣੀ ਸਾਰੀ ਹਨਾ, ਆਪਣੀ ਸਾਈਡ ਤੋਂ ਮੰਗਵਾਉਂਦੇ ਨੇ। ਸਾਈਟ ਜਿਵੇਂ ਹੋ ਗਈ, ਜਿਵੇਂ ਕਟੀ ਨੂੰ ਹਣਾ। ਗਿਨਰ ਮੰਗਵਾਉਣਾ, ਉਹ ਜ਼ਿਆਦਾ ਸਿੰਘ ਸਾਈਟ ' ਤੋਂ ਮੰਗਵਾਓ, ਉਹ ਕਿ ਸਿੱਧਾ ਔ। ਹਾਂ, ਪਤਾ ਨੀ ਨਾ ਨਕਲੀ ਹੋਏ, ਓਰੀਜਨਲ ਹੋਏ। ਸਾਨੂੰ ਕੀ ਪਤਾ ਨਾ ਜੀ, ਅੱਜ- ਕੱਲ੍ਹ ਤਾਂ ਬਹੁਤ ਸਸ। ਹਾਂ, ਅੱਜ- ਕੱਲ੍ਹ ਬੰਦੇ, ਬੜਾ ਉਹ ਘੱਟ ਪ੍ਰਾਈਜ਼ 'ਚ ਵੇਚਦੇ ਪਏ ਨਾ, ਡਰ ਲੱਗਦਾ, ਡਰ ਲੱਗਦਾ। ਕਿਥੇ ਚਲੀਏ, ਹਾਂ ਬੰਦੇ ਹਾਂ ਬਸ ਇਹ ਇਹ ਚੀਜ਼ਾਂ 'ਚ ਪੈਸੇ ਲਾ ਲਾ ਲਾਣ ਲਾਉਣ ਦਾ ਫਾਇਦਾ, ਇਹ ਨਾ ਸਸਤੀ ਚੀਜ਼ਾਂ 'ਚ ਲੈਂਦੇ। ਕਿਉਂਕਿ ਬੋਡੀ ਹੈਗੀ ਆਪਣੀ, ਬੋਡੀ- ਬੋਡੀ ਮੇਨਟੇਨ ਬੋਡੀ ਮੇਨਟੇਨ ਤਦੀ ਰਹੇਗੀ, ਬੋਡੀ ਮੇਨਟੇਨ ਨਹੀਂ ਰਹੇਗੀ ਫਿਰ ਕਿਡਨੀ ਖ਼ਰਾਬ ਹੋ ਜਾਂਦੀ ਅੱਜ ਕੱਲ, ਜ ਗ਼ਲਤ ਪ੍ਰੋਡਕਟ ਲੈ ਲਿਆ, ਹਨਾ ਜੀ। ਜ ਗਲਤ ਪ੍ਰੋਡਕਟ ਲੈ ਲਿਆ, ਹਾਂਜੀ ਹਾਂਜੀ। ਅੱਜ ਕੱਲ ਦੇ ਟੈਮ 'ਚ ਤਾਂ ਪਤਾ ਨੀ ਕਿਵੇਂ ਕਰ ਰਿਹਾ ਕੋਈ ਅੱਜ ਕੱਲ, ਉਹ ਦੇਖ ਐਗਜਾਪਂਲ ਦੇਂਦਾ ਹਾਂ, ਮੈਂ ਨਾ ਪ੍ਰੋਟੀਨ ਲੈਂਦਾ ਸੀ, ਇੱਥੇ ਮੈਂ ਪਹਿਲੇ ਰੈਟ ਲਿਆਂਦਾ ਸੀ, ਪੰਦਰਾਂ ਸੌ ਦਾ ਸਾਢੇ ਤਿੰਨ ਸੌ ਗ੍ਰਾਮ ਇਧਰ ਵਾਲਾ ਦੁਕਾਨ ਵਾਲਾ ਭਾਈ ਵੀ ਵੇਚਦਾਂ ਪਿਆ ਸੀ, ਸਾਢੇ ਪੰਜ ਸੌ ਦਾ, ਸਾਢੇ ਪੰਜ ਸੌ ਦਾ। ਸਾਢੇ ਪੰਜ ਸੌ ਦਾ ਤਿੰਨ ਸੌ ਗ੍ਰਾਮ, ਤਿੰਨ ਸੌ ਗ੍ਰਾਮ ਵੇਚਦਾ ਪ ਸੀ।
ਨ ਫਰਕ ਵੇਖ ਲਓ, ਕਿਨਾ ਹੋਏਗਾ ਉਹ ਚੀਜ਼ 'ਚ
ਤਿੰਨ ਸੌ ਗ੍ਰਾਮ ਵੇਚਤਾ ਪਿਆ ਸੀ, ਹਨਾ। ਸਨੂੰ ਸਨ, ਲੇ ਲੈ ਹਾਂ ਫਿਰ ਮੈਨੂੰ ਫਿਰ ਮੈਂ ਸੋਚਿਆ, ਮੈਂ ਕਿਹਾ ਇੰਨੀ ਸਸਤੀ ਕਿਵੇਂ ਕੋਈ ਦੇ ਦੇਗਾ ਉਸ ਚੀਜ਼। ਹਨਾ ਜੀ, ਮੈਂ ਤੇ ਫਿਰ, ਮੈਂ ਫਿਰ ਮੈਂ ੳਨਲਾਈਨ ਹੀ ਮੰਗਵਾਇਆ, ੳਨਲਾਈਨ ਮੰਗਵਾਇਆ ਤ ਔਨਲਾਈਨ 'ਚ ਆ ਵੀ ਸੌਖੇ, ਨਾਲ ਦੇ ਨਾਲ ਮਿਲਦਾ ਨੀ ਨਾ ਫਿਰ। ਪੰਜ ਦੋ ਦਿਨ, ਅੱਜ ਕੱਲ ਤੇ ਦੋ ਦਿਨ 'ਚ ਆਈ ਜਾਂਦੀ ਸ਼ੋਪਿੰਗ, ਹਨਾ ਦੋ ਦਿਨ ਤੱਕ ਆਏ,
ਉਹ ਫੇਿਰ ਸਾਡੇ ਨਾਇਰ ਅਬੋਟ ਵੇਖਦੇ ਨਾ ਸਾਡਾ ਮੈਪ, ਉਹ ਕਿਹੋ ਜਿਹਾ।
ਆ ਹੀ ਜਾਂਦਾ, ਵੈਸੇ ਮੈਂ ਵੇਖਿਆ।
ਹਮ ਨਹੀਂ ਬਾਕੀ ਮੈਂ ਵੇਖਿਆ, ਐਹ ਵੈਬਸਾਈਟ ਤੋਂ ਜਲਦੀ ਆ ਗਿਆ, ਜਿਹੜਾ ਆਪਾਂ ਹੁਣ ਮੰਗਾਇਆ।
ਹਾਂਜੀ।
ਵੈਸੇ ਜਿਹੜੇ ਹੋਰ ਕੰਪਨੀ ਦਾ ਇੱਕ ਮੰਗਵਾਉਦੇ ਆ, ਉਹਨੂੰ ਹਫਤਾ ਲੱਗ ਜਾਂਦਾ ਹ।
ਹਾਂ ਮੈਂ ਵੈਲਕੋਟ ਦਾ ਮੰਗਵਾਇਆ ਸੀ ਨਾ, ਉਹਨੂੰ ਬੜੀ ਦੇਰ ਲੱਗ ਗਈ ਸੀ। ਪੰਜ ਦਿਨ ਲੱਗ ਗਏ ਸੀ, ਹੁਣ ਮੈਂ ਇਕ ਹੋਰ ਮੰਗਵਾਇਆ ਸੀ, ਨੳਟਰੀ ਵੇ ਦਾ ਮੰਗਵਾਇਆ ਸੀ। ਉਹ ਦੋ ਦਿਨ 'ਚ ਹੀ ਆ ਗਿਆ, ਬਸ ਜਿਹੜਾ ਨਿਅਰ ਬਾਈ ਪਿਆ ਹੋਇਆ, ਜਿਹੜਾ ਨਰ ਬ ਪਿਆ ਹੋਏ ਨਾ ਕੰਪਨੀ ਦੇ
ਹਾਂ ਮੈਂ ਤੁਹਾਨੂੰ ਕਹਿ ਰਿਹਾ, ਜਿਹੜੇ ਈਕੋ ਦੇ ਕੰਮ ਕਰਦੇ ਉਹਨਾਂ ਕੋਲੋਂ ਆਪਾਂ ਚਾਹੇ ਆਡਰ ਕਰੀਏ ਨਾ ਜਦੋਂ, ਵੈਬਸਟ ਨੇ ਵੇਖਣਾ ਨਾ ਸਾਾ ਸਟੋਕ ਕਿੱਥੇ -ਕਿੱਥੇ ਪਿਆ ਹੈ ਉਹਨਾਂ ਨੇ ੳ ਈ ਚੁੱਕ ਕੇ ਦੇ ਦੇਣਾ।
ਹਾਂਜੀ ਮੈਂ ਸਹੀ ਗੱਲ ਹੈ ਉਹਨਾਂ ਦੀ ਫੇਰ ਪੈਸੇ ਵੀ ਤਾਂ ਕੱਟ ਲੱਗਏ, ਫਿਰ ਤੇਲ ਤੁਲ ਵੀ ਲੱਗਦਾ, ਉਹ ਵੀ ਪੈੇਹੇ ਲੈਂਦੇ ਨੇ।
ਜੀ।
ਉਹਨਾਂ ਨੇ ਆਪਣਾ ਫਾਇਦਾ ਵੀ ਸੋਚਣਾ ਐ।
ਕੱਲ ਨੂੰ ਦੇ ਉੱ, ਪਰਰ ਪਰ ਹੁਨੇ ਹੀ ਲੈਣੇ ਆ। ਚਾਏ ਉਹ ਔਡਰ ਵੱਡਾ ਹੈ, ਛੋਟਾ ਹੈ, ਕੋਲ ਦਾ, ਦੂਰ ਦਾ, ਉਹਨਾਂ ਨੂੰ ਸੱਠ ਰੁਪਏ ਮਿਲਦੇ ਆ।
ਹਾਂਜੀ ਹਾਂਜੀ, ਹਾਂਜੀ ਇਹ ਤਾਂ ਗੱਲ ਠੀਕ ਹਾਂ ਤਾਡੀ।
ਅੱਛਾ।
ਹਮ। ਸਹੀ ਗੱਲ ਆ। ਵੈਸੇ ਮੇਰੇ ਹਿਸਾਬ ਨਾਲ ਮੈਨੂੰ ਫ ਮੈਨੂੰ ਤਾਂ ਔਫ ਲੈਣ, ਹਾਂਜੀ ਹਾਂਜੀ, ਮੈਂਨੂੰ ਔਫਲਾਈਨ ਸ਼ੋਪਿੰਗ ਜਿਆਦਾ ਲੱਗ ਲੱਗੀ, ਜਿਵੇਂ ਕੱਪੜੇ ਕੁੱਪੜੇ ਖਰੀਦਣਾ ਹੋਏ ਤੁਸੀਂ ਬਾਰਗੇਨਿੰਗ ਕਰ ਸਕਦੇ ਹੋ, ਪੈਸੇ ਜਿੰਨੇ ਮਰਜੀ ਔਫਲਾਈਨ -ਔਫਲਾਈਨ, ਹਾਂਜੀ ਜਿਵੇ ਮਰਜ਼ੀ ਦੁਕਾਨ ਤੇ ਜਾ ਸਕਦੇ ਹੋ। ਪਸੰਦ ਮਰਜ਼ੀ ਜੋ ਪਸੰਦ ਚੀਜ਼ ਆਈ ਐ, ਉਹੀ ਲੈ ਸਕਦੇ ਹੋ ਨਾ ਜੀ। ਮੈਨ ਤੋਂ ਉਹੀ ਵਧੀਆ ਲੱਗੇ ਵੀ ਵਧੀਆ ਲੱਗਿਆ। ਔਫਲਾਈਨ ਸ਼ੋਪਿੰਗ ਇੱਕ ਜਗ੍ਹਾ ਸਹੀ ਐ ਜਿਵੇਂ ਕੋਈ ਵੈੱਬਸਾਈਟ ਤੋਂ ਸਮਾਨ ਮੰਗਵਾਉਣਾ ਉਹ ਵਧੀਆ ਜੀ। ਤੁਸੀਂ ਉਹ ਲੈਣੀ ਬ ਲੈਣਾ। ਬ੍ਰੈਂਡੱਥੇ
ਚਲੋ ਆਪਾਂ ਫੇਰ ਕਰਨੀ ਆਂ ਗੱਲ।
ਨਈ ਮਿਲਦਾ।